ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ, ਅਕਾਲ ਜੀ, ਹੋਰ ਕੀ ਹਾਲ ਨੇ।
ਬਸ, ਮੈਂ ਤੇ ਵਧੀਆ ਠੀਕ ਹੋ?
ਹਾਂਜੀ -ਹਾਂਜੀ, ਮੈਂ ਠੀਕ ਹਾਂ, ਹੋਰ ਕੀ ਕਰਦੇ ਪੇ ਸੀ?
ਕੁਛ ਨੀ, ਮੈਂ ਤੇ ਬਸ ਬੈਠੀ ਹੋਈ ਸੀ, ਡਿਨਰ। ਕਰਨ ਦੀ ਤਿਆਰੀ ਸੀ, ਬਸ ਡਿਨਰ ਕਰਨਾ ਸੀ।
ਅੱਛਾ -ਅੱਛਾ ਹਾਂ, ਡਿਨਰ ਦਾ ਵੀ ਟਾਈਮ ਹੋ ਹੀ ਗਿਆ ਵੈਸੇ ਤੇ ਮੈਂ, ਅਤੇ ਦਾਲ
ਹਾਂਜੀ, ਤੁਸੀਂ।
ਅੱਛਾ, ਹਾਂ ਸਵੇਰੇ ਹਾਂ, ਸਵੇਰੇ ਹੁਣ ਬਸ ਬੱਚਿਆਂ ਵਾਸਤੇ ਤੇ ਬੱਚੇ ਕਹਿੰਦੇ ਪਏ ਸੀ, ਕੱਪ ਕੇਕ ਚੀਜ ਕੇਕ, ਖਾਣਾ ਹੈ, ਤੇ ਮੈਂ ਕਿਹਾ ਚੱਲ, ਬਣਾ ਦਿੰਦੀ ਹਾਂ, ਅਸੀਂ ਤੇ ਦਾਲ ਰੋਟੀ ਖਾਵਾਂਗੇ
ਚੀਜ਼ ਕੇਕ, ਤੁਸੀਂ ਉਹ ਚੀਜ਼ ਕੇਕ ਕਿੱਦਾਂ ਬਣਾਉਂਦੇ ਹੋ?
ਚੀਜ਼ ਕੇ
ਮੈਂ, ਤੇ ਬ, ਉਹ ਚੀਜ਼ ਕੇਕ ਨਾਲ ਨਾ, ਇਸ ਮੈਨੂੰ ਨਾ ਐਵੇਂ ਪਤਾ ਹੈ, ਅ ਮੇਰੇ ਬੱਚੇ ਨਾ, ਬਾਹਰੋਂ ਦੀ ਲਿਆਂਦੇ ਆ, ਚੀਜ਼ ਕੇਕ ਤੇ, ਉਹਨਾਂ ਨੂੰ ਨਾ ਬੜਾ ਪਸੰਦ ਕਹਿੰਦੇ ਆ, ਕਿ ਮੰਮਾ, ਇਹ ਖਾ ਕੇ ਵੇਖੋ ਕੇਕ ਬਣਾਕੇ, ਫਿਰ ਮੈਂ ਘਰ ਚ ਕਦੇ ਟਰਾਈ ਕੀਤਾ ਹੀ ਨਹੀਂ ਹੈ। ਬਣਾ ਲੋ, ਤੁਸੀਂ ਪਟਾਰ ਬਣਾ ਲੈਂਦੇ ਹੋ?
ਹੂੰ। ਹਾਂ, ਮੈਂ ਤੇ ਘਰ ਬਣਾਉਦੀ ਹਾਂ, ਮੈਂ ਬਾਜ਼ਾਰ ਦਾ ਨੀ ਖਾਣ ਦਿੰਦੀ, ਜਿਆਦਾ ਬੱਚਿਆਂ ਨੂੰ ਘਰ ਦਾ ਹੀ ਸਵਾਦ ਲੱਗਦਾ ਹਾਂ, ਕੁਛ ਨੀ ਉਹਦੇ ਵਿੱਚ, ਅਹ ਜਾ ਹਾਂ, ਉਹਦੇ ਵਿੱਚ ਜਿਹੜੇ ਕੋਈ ਸੇਵੇ ਬਿਸਕਿਟ ਲੈ ਕੇ ਉਹਨੂੰ ਕਰਸ਼ ਕਰਨਾ, ਬਟਰ ਨੂੰ ਨਾ ਮੈਲਟ ਕਰਕੇ ਹਾਂ, ਬਟਰ ਨੂੰ ਮੈਲਟ ਕਰਕੇ, ਬਿਸਕਿਟਸ ਨੂੰ ਪੂਰਾ ਅੱਛੇ ਨਾਲ ਕਰਸ਼ ਕਰਨਾ
ਠੀਕ।
ਜਿੰਨਾ, ਕਰ ਸਕਦੇ ਹੋ ਹੋਨਾ ਤੇ, ਉਹਨੂੰ ਬਾਊਲ ਜਾਂ ਕਿਸੇ ਕਾਪੇ ਚ ਯਾ, ਫੇਰ ਕਿਸੇ, ਟੀਨ ਦੇ ਡੱਬੇ ਚ' ਉਹਨੂੰ ਫੇਰ ਹਾਂ, ਉਹਨੂੰ ਪਾ ਦੇਣਾ, ਕੋਈ ਹੈਗਾ ਏ ਹੈ ਕਿ? ਨਾਂ।
ਹਾਂਸਟਰ ਹੈਗੀ, ਇਹਨਾਂ ਚੁੱਪ ਨੀ, ਹੁੰਦੀ ਛੋਟੀ ਹੈ, ਨਾ।
ਅੱਛਾ।
ਇਹਨੂੰ, ਇਹਨੂੰ ਇੰਨਾ ਸਮਝਾਲ ਲੋ ਕਿ ਪਤਾ ਚੁੱਪ ਹੋ ਜਾ, ਚੁੱਪ ਹੋ ਜਾ ਗੱਲ ਕਰਨੀ ਹੈ ਮੈਂ ਕਿਸੇ ਨਾਲ ਕੁੱਛ, ਪੁੱਛ ਰਹੀ ਹਾਂ, ਚੁੱਪੀ ਨੀ ਹੁੰਦੀ।
ਹਾਂ, ਫੇਰ ਹਾਂ, ਬੱਚੇ ਤੇ ਫੇਰ ਸੁਣਦੇ ਥੋੜੀ ਨੇ, ਉਹ ਹੁਣ ਵੈਸੇ ਵੀ ਰਾਤ ਦਾ ਟਾਈਮ ਹੋ ਰਿਹਾ, ਖੇਲ ਰਹੀ ਹੋਨੀ ਏ। ਹਾਂ। ਹਾਂ, ਤੇ ਫੇਰ ਮੈਂ ਕਹਿੰਦੀ, ਵੀ ਸੀ, ਤੇ ਉਹਨੂੰ ਨਾ ਅ, ਬਾਯੁਲ ਯਾ। ਫਿਰ ਕਿਸੇ ਕੱਪ ਵਿੱਚ, ਉਹਨੂੰ ਅ ਪਾ ਲੈਣਾ ਜੋ ਤੁਸੀਂ ਕਰਸ਼ ਕੀਤਾ ਹੈ ਨਾ
ਠੀਕ ਹੈ।
ਹਾਂ ਉਹਨੂੰ ਬਾਊ ਲਿਆ ਕਿਸੇ ਕੱਪ ਵਿੱਚ ਪਾ ਕੇ, ਉਹਨੂੰ ਫਿਰ ਠੰਡਾ-ਕਰਨ ਰਖ ਦੇਣਾ ਪੰਦਰਾਂ ਤੋਂ ਵੀਹ ਮਿੰਟ ਵਾਸਤੇ।
ਹਾਂਜੀ।
ਹਾਂ, ਉਹਦਾ ਫਿਰ ਹਾਂ, ਉਹਦਾ ਟੇਸਟ ਅੱਛਾ ਆਉਂਦਾ ਫਿਰ ਫਿਰ ਨਾ ਅ ਬਟਰ ਨੂੰ ਅ ਹਾਂ, ਜਿਹੜੀ ਕਰੀਮ ਚੀਜ਼ ਹੁੰਦੀ ਹੈ ਨਾ ਬੀਟ ਕਰਨੀ ਉਹਨੂੰ, ਅਗਰ ਹਾਂ ਅਗਰ ਕਰੀਮ ਚੀਜ਼ ਨਾ ਹੋਏ, ਤੇ ਤੁਸੀਂ ਹੰਗਕਡ ਵੀ ਯੂਜ ਕਰ ਸਕਦੇ ਹੋ। ਵੈਸੇ ਉਹਦੇ ਨਾਲ ਨਾ ਟੇਸਟ ਥੋੜਾ ਡਿਫਰੈਂਟ ਹੋ ਜਾਂਦਾ ਹਾਂ, ਉਹਦਾ ਨਾ ਟੇਸਟ ਨਾ ਚੇਂਜ ਹੋ ਜਾਂਦਾ, ਅਗਰ ਤੁਸੀਂ ਅਹ ਕਰੀਮ ਚ' ਦੀ ਜਗ੍ਹਾ, ਹੰਕਰਟ ਯੂਜ ਕਰੋ, ਪਰ ਹਾਂ ਕਈ ਵਾਰੀ ਹੁੰਦਾ ਜਿਵੇਂ ਘਰ ਨੀ ਹੈਗਾ, ਤੇ ਮੈਂ ਉਹ ਯੂਜ ਕਰ ਲੈਂਦੇ ਆ।
ਹਮ।
ਹਾਂ, ਤੇ ਉਹ ਪਾ ਲੈਣੀ ਆ ਫੇਰ ਸ਼ੂਗਰ, ਸ਼ੂਗਰ ਪਾ ਲੈਣਾ, ਹਾਂ
ਸੁਣ ਤੇ ਲਓ, ਮੇਰੀਆਂ ਜੋ ਮੀਨ ਚੀਜ਼ ਹੈਗੀ ਹੈ। ਉਹ ਬਜਾਰੋਂ, ਅੱਛਾ-ਅੱਛਾ।
ਹਾਂ, ਹਾਂ ਹਾਂ, ਮਿਲ ਜਾਂਦੀ ਹੈ। ਤੇ ਫਿਰ ਹਾਂ, ਸਿੰਪਲ ਕਰੀਮ
ਹਾਂ, ਸਿੰਪਲ ਕਰੀਮ ਜਿਹੜੀ ਹੁੰਦੀ ਹੈ ਉਹ
ਜੀ।
ਸ਼ੂਗਰ, ਸ਼ੂਗਰ ਤੁਸੀਂ ਅਹ ਕੋਈ ਵੀ ਮਤਲਬ ਬੁਰਾ ਖੰਡ ਪਾ ਲੈਦੇ ਹਾਂ ਵੈਸੇ ਤੇ ਮੈਂ, ਆਪ ਹਿਸਾਬ ਨਾਲ ਹੀ ਪਾ ਲੈਣਾ। ਫੇਰ ਵੈਨੀਲਾ, ਜਿਹੜੇ ਉੱਪਰ ਉਹ ਹੁੰਦੇ ਨਾ ਟੇਸਟ ਵਸ ਹੁੰਦੀ ਉਹ ਹਾਂ, ਵਨੀਲਾ ਫੇਰ ਉਹਨੂੰ ਨਾ ਮਤਲਬ ਅੱਛ ਅੇ ਨਾਲ ਮਿਕਸ ਕਰ ਲੈਣਾ, ਹਾਂ ਵੈਨੀਲਾ 'ਚ, ਉਹਨੂੰ ਅੱਛੇ ਨਾਲ ਮਿਕਸ ਕਰਕੇ, ਹਾਂ, ਤੇ ਹਾਂ ਉਹਨੂੰ ਨਾ ਅੱਛੇ ਨਾਲ ਇੱਕ ਸਾਈਡ ਹੀ ਘੁਮਾ ਲੈਣਾ ਸਾਰਾ, ਅੱਛੇ ਨਾਲ ਹਾਂ, ਇੱਕ ਸਾਈਡ ਹੀ ਘੁੰਮਾਨਾ ਉਹਨੂੰ ਹਾਂ, ਤੇ ਫਿਰ ਨਾ ਉਹਦੇ ਉੱਤੇ ਨਾ, ਤੁਸੀਂ ਕੁਛ ਵੀ ਮਤਲਬ ਓਹ ਅ ਟੋਪਿੰਗਸ ਲਗਾ ਸਕਦੇ ਹੋ, ਜਿਵੇਂ ਚੋਕੋ ਚਿਪਸ ਹੋ ਗ ਮੈਂ ਤਾਂ ਚੋਕੋ ਚਿਪਸ ਹੀ ਹੈਕ, ਹੁੰਦੇ ਨੇ ਘਰ ਤੇ ਮੈਂ ਉਹ ਲਗਾ ਲੈਦੀ ਹਾਂ, ਤੁਸੀਂ ਕੋਈ ਸਟ੍ਰੋਬੇਰੀਜ਼ ਲਗਾ ਸਕਦੇ ਤੇ ਉਹਨੂੰ ਪੀਸਿਸ ਹਾਂ ਟੂਟੀ ਫਰੂਟੀ ਹੋ ਗਈ, ਸਟ੍ਰੋਬੇਰੀਜ਼ ਹੋ ਗੀਆਂ ਉਹਨੂੰ ਕੱਟ ਕਰਕੇ ਛੋਟੇ-ਛੋਟੇ ਪੀਸਿਸ ਵਿੱਚ, ਜਾਂ ਫੇਿਰ ਕੋਈ ਚੋਕਲੇਟ ਸੋਸ ਹੋ ਵੀ, ਏਦਾਂ
ਕ੍ਰਸ਼ ਵੀ
ਠੀਕ। ਹਾਂ ਤੇ, ਹਾਂ ਹਾਂ, ਹਾਂ ਹਾਂ ਉਹ ਵੀ ਕਰ ਸਕਦੇ ਹ, ਪਰ ਲੇਕਿਨ ਜਿਹੜੇ ਚੋਕਲੇਟ ਚੀਜ਼ਾਂ ਹੁੰਦੀਆਂ ਨਾ ਉਹਦਾ ਅੱਛਾ ਸਵਾਦ ਆਉਂਦਾ ਨਾ
ਅੱਛਾ ਸਵਾਦ ਹੁੰਦਾ, ਹਾਂਜੀ ਹਾਂਜੀ।
ਹਾਂ, ਹਾਂ ਫੇਿਰ ਇਹਨੂੰ ਚਾਰ ਤੋਂ ਛੇ ਘੰਟੇ ਵਾਸਤੇ, ਹਾਂ ਇਹਨੂੰ ਰੱਖ ਦੋ ਫੇਿਰ ਰੱਖਣਾ ਪੈਂਦਾ ਕਾਫ਼ੀ ਦੇਰ ਤੱਕ ਇਹਨੂੰ।
ਫ੍ਰਿਜ ਇਚ।
ਓਹੀ ਡੱਬੇ ਚ ਤੁਸੀਂ ਕੱਪ ਵਿਚ ਹਾਂ ਫ੍ਰਿਜਰ ਵਿੱਚ। ਬਾਊਲ ਯਾ ਫਿਰ ਕਿਸੇ ਕੱਪ ਜਿਦੇ ਵਿੱਚ ਤੁਸੀਂ ਬਣਾਇਆ ਸੀ ਹਾਂ ਉਹਨੂੰ ਫ੍ਰਿਜਰ ਵਿੱਚ ਰੱਖ ਦੇਨਾ। ਤੇ ਬਾਕੀ ਬਸ ਉਹਨੂੰ ਉਹ ਕਰ ਲੈਣਾ। ਬਣ ਜਾਏਗਾ ਹਾਂ ਵਧੀਆ ਬਣ ਜਾਂਦਾ ਬਣਾ ਕੇ ਦੇਖਣਾ। ਹਾਂ ਉਹ ਵੀ ਐਵੇਂ ਬਣਦੇ ਨੇ ਕੱਪ ਕੇਕਸ ਵੀ ਐਵੇਂ ਬਣਦੇ ਨੇ। ਇਹਦੇ ਵਿੱਚ ਆ ਤੇ ਤੁਸੀਂ ਅੰਡੇ ਵੀ ਐਡ ਕਰ ਸਕਦੇ ਹੋ। ਕੱਪ ਕੇਕ ਵੀ ਐਵੇਂ ਬਣਦਾ ਉਹਦੇ ਵਿੱਚ ਤੁਸੀਂ ਮੈਦਾ ਲੈਣਾ ਇੱਕ ਕੱਪ। ਹਾਂ ਇੱਕ ਹਾਂ ਇੱਕ ਕੱਪ ਮੈਦਾ ਲੈਣਾ। ਅੱਧਾ ਕੱਪ ਸ਼ੂਗਰ ਕੋਈ ਸੀ ਵੀ ਤੁਸੀਂ ਵੈਸੇ ਬੁਰਾ ਖੰਡ ਹੀ ਪਾਨੀ ਹਾਂ ਮੈਂ ਤੇ ਬੁਰਾ ਹੰਡ ਯੂਜ ਕਰਦੀ ਹਾਂ ਅੱਛੇ ਨਾਲ ਮਿਕਸ ਹੋ ਜਾਂਦੀ ਹੈ ਨਾ। ਹਾਂ ਤੇ ਅੱਧਾ ਕੱਪ ਸ਼ੂਗਰ ਹੋ ਗੀ ਅੱਧਾ ਕੱਪ ਦੁੱਧ ਹੋ ਗਿਆ।
ਠੀਕ ਹੈ।
ਇਹਦਾ ਨਾ ਸਾਰਾ ਉਹਦਾ ਹੀ ਹਿਸਾਬ ਰਹਿੰਦਾ ਰੇਸ਼ੀਓ ਨਾ ਸੇਮ ਰੱਖਣਾ ਹਾਂ ਨੀ ਤੇ ਫਿਰ ਤੇਸਟ ਅੱਚਾ ਨੀ ਆਦਾ। ਜਿਵੇਂ ਇੱਕ ਕੱਪ ਮੈਦੇ ਚ ਤੁਸੀਂ ਅੱਧਾ ਕੱਪ ਹਾਂ ਇੱਕ ਕੱਪ ਦੁੱਧ ਤੇ ਬਟਰ ਅੱਧਾ ਕੱਪ ਬਟਰ ਮਤਲਬ ਅੱਧਾ ਹਾਂ ਇੱਕ ਕੱਪ ਹਾਂ ਇੱਕ ਕੱਪ ਮੈਦੇ ਚ ਅੱਧਾ--ਅੱਧਾ ਕੱਪ ਸਭ ਕੁਛ ਆਏਗਾ ਬਟਰ ਵੀ ਮਿਲ ਕ ਵੀ ਸ਼ੂਗਰ ਵੀ। ਤੇ ਅੰਡਾ ਤੁਹਾਡੀ ਮਰਜੀ ਏ ਪਾਣੀ ਏ ਪਾ ਲੋ ਹਾਂ ਅੰਡਾ ਵੈਸੇ ਅੰਡੇ ਦਾ ਅੱਛਾ ਟੇਸਟ ਆਦਾ ਮੇਰੇ ਘਰ ਦੇ ਸਾਰੇ ਖਾ ਲੈ ਨੇ ਹਨਾ, ਤੁਸੀਂ ਨੀ ਖਾਂਦੇ ਨਾ? ਨੋਨ ਵੈਜ
ਹਾਂਜੀ-ਹਾਂਜੀ ਨਾ-ਨਾ ਅਸੀਂ ਘੱਟ ਹੀ ਖਾਈ ਦਾ ਉਹ ਨਾ ਖਾਂਦੀ ਨੀ ਸਾ ਵੈਸੇ ਕੋਈ
ਅੱਛਾ ਕੋਈ ਵੀ ਨੀ ਖਾਂਦਾ ਬੱਚੇ ਵੀ ਨੀ ਖਾਂਦੇ? ਅੱਛਾ-ਅੱਛਾ ਚਲੋ ਵਧੀਆ ਐ ਵੀ।
ਕਿਉਂਕਿ ਸਾਡੇ ਘਰ ਬੰਦਾ ਨੀ।
ਹਾਂ ਉਹ ਤੇ ਹੈ ਹੀ ਆ ਫੇਰ ਹਾਂ ਤੇ ਫੇਰ ਹਾਂ ਅੰਡਾ ਸਾਡੇ ਘਰ ਚ ਸਭ ਖਾ ਲੈਂਦੇ ਨੇ ਅੰਡੇ ਵੀ ਖਾ ਲੈਂਦੇ ਨੇ ਅ ਹੋਰ ਮ ਟਨ ਵਗੈਰਾ ਵੀ ਖਾ ਲੈਂਦੇ ਨੇ ਹਮ ਚਿਕਨ ਵੀ ਬਣਦਾ ਰਹਿੰਦਾ ਸਾਡੇ ਘਰ। ਤਾਂ ਹੂੰ-ਹੂੰ। ਤੇ ਅ ਅੰਡਾ ਤੁਸੀਂ ਖਾਂਦੇ ਨੀ ਤੇ ਤੁਸੀਂ ਅੰਡਾ ਰਹਿਣ ਦੇਣਾ। ਹਾਂ ਤੇ ਤੁਸੀਂ ਅੰਡਾ ਰਹਿਣ ਦੇਣਾ ਅੰਡਾ ਨ ਪਾਣਾ ਤੇ ਫੇਰ ਇੱਕ ਸਪੂਨ ਅੱਧਾ ਛੋਟਾ ਵਾਲਾ ਜਿਹੜਾ ਸ ਪੂਨ ਹੁੰਦਾ ਬੇਕਿੰਗ ਪਾਊਡਰ ਪਾ ਲੈਣਾ ਫੇਰ ਔਰ ਵੈਨੀਲਾ ਐਸਸ ਪਾ ਲੈਣਾ। ਬਸ ਐਵੇਂ ਬਣਦਾ ਉਹਨੂੰ ਫੇਰ ਅੱਛੇ ਨਾਲ ਮਿਕਸ ਕਰਕੇ ਉਹਦੇ ਚ ਹਾਂ ਵੈਨੀਲਾ ਐਸਸ ਪਾਨੇ ਮੈਂ ਤੇ ਪਾ ਲੈਂਦੀ ਹਾਂ ਉਹਦਾ ਟੇਸਟ ਅੱਛਾ ਆ ਜਾਂਦਾ ਹੈ। ਹਾਂ ਫਿਰ ਬਾਕੀ ਸਭ ਨੂੰ ਅਛੀ ਤਰਾ ਮਿਕਸ ਕਰਕੇ
ਜੰਦਰ ਹੀ ਪਾ ਸਕਦੇ ਹ ਹਾਂਜੀ।
ਹਾਂ। ਕੋਈ ਸਾ ਵੀ ਮੇਰੇ ਕੋਲ ਮੈਂ ਵਨੀਲਾ ਲਿਆਇਆ ਤੇ ਉਹ ਅੱਛਾ ਲੱਗਦਾ ਮੈਨੂੰ। ਤੇ। ਉਹੀ ਪਾ ਦਿੰਦੀ ਹਾਂ ਮੈਂ ਬਸ ਕੁਛ ਨੀ ਇਹਨੂੰ ਅੱਛੇ ਨਾਲ ਮਿਕਸ ਕਰਕੇ ਬੋਲ ਵਿੱਚ ਪਾ ਕੇ ਜਾਂ ਫਿਰ ਕਿਸੇ ਕੱਪ ਵਿੱਚ ਉਹਦੇ ਚ' ਰੱਖ ਰੱਖ ਦਿੰਦੀ ਹਾਂ ਮੈਂ ਵਧੀਆ ਬਣ ਜਾਂਦਾ ਪੰਦਰਾਂ- ਵੀਹ ਮਿੰਟ ਚ' ਬੇਕ ਹੋ ਜਾਂਦਾ। ਹਾਂ, ਬਣਾ ਕੇ ਕੇ ਦੇਖਣਾ ਵਧੀਆ ਬੰਦੇ ਨੇ ਕੱਪ ਹਾਂ, ਮਾਈਕ੍ਰੋਵੇਵ ਵਿੱਚ। ਘੱਟ ਹੀ ਟਾਈਮ ਲੱਗਦਾ ਹੈ ਵੈਸੇ ਤੇ ਹਾਂ।
ਜਰਾ ਜੇ ਤੇ ਬੇਕ ਹੋਣਾ ਹੁੰਦਾ ਘੱਟ ਹੀ ਲੱਗਦਾ ਹੁੰਦਾ। ਹਾਂਜੀ।
ਹਾਂ ਘੱਟ ਹੀ ਟਾਈਮ ਲੱਗਦਾ ਇਹਨੂੰ ਹਾਂ।
ਸਵਾਦ ਲੱਗਦਾ ਏ। ਨਾ ਛੋਟੀ -ਮੋਟੀ ਚੀਜ਼ਾਂ ਬਣਾਉਣ ਇਚ ਇਹ ਜਿਵੇਂ ਕੇਕ ਬਣਾਉਣ ਇਚ' ਸਵਾਦ ਲੱਗਦੇ ਆ। ਘਰ ਬਣੇ ਹੋਣ।
ਹਾਂ। ਇਹ ਸਹੀ ਲੱਗਦੇ ਨੇ ਬੱਚੇ ਵੀ ਖਾ ਲੈਂਦੇ ਨੇ ਖੁਸ਼ ਹੋ ਕੇ ਤੇ ਮੈਂ ਬਣਾ ਦਿੰਦੀ ਹਾਂ। ਕਾਫੀ ਸਾਰੇ ਬਣਾ ਲੈਂਣੀ ਆ ਮੈਂ ਅਲੱਗ -ਅਲੱਗ।
ਖੁਦ ਨੂੰ ਵੀ ਬੜੇ ਸਵਾਦ ਲੱਗਦੇ ਜੋ ਪਸੰਦ ਦੇ ਖਾਣੇ।
ਹਾਂਜੀ।
ਚਾਕਲੇਟਸ ਜੋ ਚਾਕਲੇਟਸ ਵਗੈਰਾ
ਹਾਂ।
ਆਉਂਦੇ ਜ ਕਪ ਕੇਕ ਉਹ ਬਜ਼ਾਰੀ ਜੋ ਵੀ ਮਿਲਦੇ ਚ' ਚੋਕਲੇਟ ਦਾ ਮੈਨੂੰ ਸਭ ਚੋਕਲੇਟ ਬੜੀ ਪਸੰਦ, ਪਸੰਦ ਹੈ ਮੈਨੂੰ।
ਹਾਂ ਮੈਂ ਵੀ ਕੇਕ ਵੀ ਬਣਾਦੀ ਰਹਿੰਦੀ ਹਾਂ ਮੈਂ ਤੇ
ਪਸ ਹਾਂ ਮੈਨੂੰ ਆਈਸ ਕਰ੍ਰੀਮ ਦਾ ਜੋ ਫਲੇਵਰ ਹੁੰਦਾ ਚੋਕਲੇਟ ਹੀ ਪਸੰਦ ਏ, ਹਮ।
ਹਾਂ ਮੈਂ ਚੋਕਲੇਟ ਹੀ ਜ਼ਿਆਦਾ ਪਸੰਦ ਆਉਂਦਾ ਵੈਸੇ ਤਾਂ ਸਭ ਨੂੰ ਮੈਨੂੰ ਵੀ ਚੋਕ ਚੋਕਲੇਟ ਹੀ ਪਸੰਦ ਹੈ। ਮੈਨੂੰ ਚਕੋ ਚਿਪਸ ਬਹੁਤ ਪਸੰਦ ਹੈ।
ਅੱਛਾ ਚਕੋ ਚਿਪਸ ਵੀ ਬੜੇ ਟੇਸਟੀ ਲੱਗਦੇ ਆ ਜਿ ਅਸੀਂ ਪੇਸਟ ਵਗੈਰਾ ਖਾਂਦੇ ਆ। ਪੇਸਟੀ ਵਗੈਰਾ ਦੁਪ
ਹਾਂ ਕੇਕਸ ਉੱਤੇ ਹੁੰਦੇ ਹਾਂ। ਉਹ ਵਧੀਆ ਹੁੰਦੇ ਨੇ ਹਮ ਬੱਚੇ ਵੀ ਐਈ ਖਾ ਲੈਂਦੇ ਨੇ। ਹਾਂ ਓਵਨ ਵਿੱਚ ਬਣਾਓਗੇ ਅਗਰ ਤੁਸੀਂ ਤੇ ਉਹਨੂੰ ਹਾਂ। ਹਾਂ, ਚੀਜ਼ ਕੇਕ ਹਾਂ, ਚੀਜ਼ ਕੇਕ ਬਣਾਓਗੇ ਨਾ ਤੇ ਓਵਨ ਨੂੰ ਪ੍ਰੀ ਹੀਟ ਕਰ ਲੈਣਾ ਪਹਿਲੇ ਤੁਸੀਂ। ਹਾਂ ਵਨ ਸਿਕਸਟੀ ਡਿਗਰੀ ਤੇ ਹਾਂ। ਹਾਂ-ਹਾਂ ਟੈਂਪਰੇਚਰ ਦਾ ਹਿਸਾਬ ਰੱਖਣਾ ਹੁੰਦਾ ਹੈ ਨਾ ਹਮ। ਚਲੋ ਫਿਰ ਮੈਂ ਕਰਨੀ ਆ ਤੁਹਾਨੂੰ ਹੈ ਨਾ ਹਮ, ਚਲੋ ਠੀਕ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।